ਹੈਲੋ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ। ਹੋਰ, ਕੀ ਹਾਲ ਚਾਲ ਹੈ?
ਅੱਛਾ।
ਵਧੀਆ, ਵਧੀਆ ਤੁਸੀਂ ਸੁਣਾਓ?
ਮੈਂ, ਵੀ ਵਧੀਆ।
ਹੋਰ, ਕੀ ਕਰ ਰਹੇ ਸੀ?
ਕੁਝ ਨੀ ਬਸ, ਚਾਹ ਪੀ ਰਹੇ ਹਾਂ।
ਅੱਛਾ।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
ਹੋਰ ਸੁਣਾਓ?
ਬਸ ਵਧੀਆ ਜੀ, ਤੁਸੀਂ ਸੁਣਾਓ?
ਬਸ, ਬੈਠੇ ਹੋਏ ਸੀ ਮੈਂ ਕਿਹਾ, ਚਲ ਪੁੱਛਾਂ। ਕੋਈ ਉਹ, ਸਾਡੇ ਘਰ ਗੈਸਟ ਤਾਇਨਾ ਨੂੰ ਕੋਈ ਸਨੈਕਸ ਵਗੈਰਾ ਦੱਸੋ ਕਿਵੇਂ ਬਣਦੇ ਆ?
ਕੀ ਬਣਾ ਲਿਆ ਤੁਸੀਂ?
ਹੂੰ। ਕੋਈ ਈਜ਼ੀ ਜਾ ਦੱਸ ਦਿਓ, ਗਰਮੀ ਚ ਈਜ਼ੀ ਚ, ਜਿਹੜੇ ਜਲਦੀ ਬਣ ਜਾਣ।
ਅੱਛਾ ਜੀ, ਫੇਰ ਵੀ ਕੀ ਬਣਾਉਣ ਤੇ ਮਨ ਤੁਹਾਡਾ ਹੈ?
ਕੋਈ, ਸੈਂਡਵਿਚ ਹੋ ਜੇ, ਕੁਛ ਹੋ ਜੇ।
ਅੱਛਾ, ਅੱਛਾ ਕਿਵੇਂ ਦਾ ਬਣਾਉਣਾ? ਮਿਓਨੀਜ਼ ਵਾਲਾ ਬਣਾਉਣਾ ਹੈ ਜਾਂ
ਮਿਓਨੀਜ਼, ਵਾਲਾ ਹੀ ਦੱਸ ਦੋ।
ਅੱਛਾ, ਅੱਛਾ ਕੁਛ ਨੀ ਵੈਜੀਟੇਬਲਸ ਲੈਲੋ। ਗਾਜਰਾਂ, ਸ਼ਿਮਲਾ ਮਿਰਚ। ਖੀਰਾ, ਪਿਆਜ਼। ਬਰੀਕ, ਬਰੀਕ ਚੌਪ ਕਰ ਲੋੋ। ਫਿਰ, ਚੋਪ ਕਰਕੇ ਉਹਨੂੰ ਮਿਓਨਿਸ ਚ ਮਿਕਸ ਕਰਲੋ।
ਠੀਕ ਐ।
ਤੇ ਮਿਕਸ ਕਰਕੇ
ਅੱ
ਉਹਦੇ ਵਿੱਚ ਥੋੜੇ ਜੇ ਓਰਗੇਨੋ ਚਿਲੀ ਫਲੇਕਸ ਪਾ ਦੋ।
ਹਾਂਜੀ-ਹਾਂਜੀ, ਠੀਕ ਐ।
ਤੇ ਏਦਾਂ ਦਾ ਇੱਕ ਥਿੱਕ ਜਿਹਾ ਬੈਟਰ ਬਣਾ ਲੋ।
ਹਾਂਜੀ।
ਥੋੜ੍ਹਾ ਜਾ ਅਗਰ ਲੱਗ
ਹੂੰ, ਹੋਰ, ਹੈਲੋ ਹੈਲੋ, ਹੈਲੋ,